ਹੈਲੋ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
ਕਿਵੇਂ ਹੋ ਇੰਦਰ ਜੀ ਠੀਕ ਹੋ।
ਵਧੀਆ-ਵਧੀਆ ਤੁਸੀਂ ਸੁਣਾਓ ਕੀ ਕਰਦੇ।
ਬਸ ਲੱਗੇ ਹੋਏ ਆ ਪੈਲਾਂ ਕੱਪੜੇ ਕੁਪੜੇ ਪ੍ਰੈੱਸ ਕੀਤੇ।
ਅੱਛਾ
ਤੇ ਬਸ ਇੱਦਾਂ ਹੀ ਘਰ ਦੇ ਕੰਮਾਂ 'ਚ ਸਾਰਾ ਦਿਨ ਨਿਕਲਦਾ।
ਹਾਂਜੀ-ਹਾਂਜੀ
ਹਾਂਜੀ ਹੁਣ ਮੈਂ ਕਿਚਨ ਸਾਫ਼ ਕਰਕੇ ਆਈ ਸੀਗੀ।
ਅੱਛਾ
ਤੇ ਤਾਂ ਕਰਕੇ ਮੈਂ
ਅੱਛਾ-ਅੱਛਾ
ਫੋਨ ਤੇ ਲੱਗਾ ਸੀ ਚਾ ਚ ਹੋਰ ਸੁਣਾਓ ਕਿੱਦਾਂ ਬੱਚੇ ਗੁੜੀਆ
ਹਾਂਜੀ-ਹਾਂਜੀ ਬਸ ਸੁਤਾਂ ਦਾ ਏ ਉਠਾਂਦੀ ਪਈ ਉਨੂੰ ਮੈਂ ਉੱਠਦਾ ਨੀ ਪਿਆ ਹਜੇ ਗਰਮੀ ਕਰਕੇ ਨੀਂਦ ਵੀ ਆਏ ਦੀ ਉਨੂੰ ਬੜੀ
ਪੁਛ ਹੋ ਡੈਕੋਰੇਸ਼ਨ ਵਾਲੇ ਨਾ ਉਦਾ ਨੰਬਰ ਦਿਓ ਹਾਂਜੀ।
ਹਾਂਜੀ-ਹਾਂਜੀ-ਹਾਂਜੀ ਸੁੱਤਾ ਹੋਇਆ ਉਨੂੰ ਉਠਾਂਦੀ ਵੀ ਉੱਠਦਾ ਨੀ ਪਿਆ ਓ
ਅੱਛਾ-ਅੱਛਾ ਠੀਕ ਏ।
ਤੇ ਹੋਰ
ਹਾਂਜੀ।
ਹੋਗੀ ਤਿਆਰੀ ਡਿਨਰ ਦੀ?
ਯਾ ਨਾ ਹਾਂਜੀ।
ਗੋਨਾਂ ਦੀ ਤਿਆਰੀ ਹੋ ਗੀ ਮੈਂ ਕਿਆ?
ਹਾਂਜੀ, ਬਸ ਤਿਆਰੀ ਈ ਚੱਲੀ ਜਾਂਦੀ ਜਦ ਤੱਕ ਤੁਆਨੂੰ ਪਤਾ ਹੋਨਾ ਚਾਹਵੇ ਪ੍ਰੋਗਰਾਮ ਤਦ ਤੱਕ ਤਿਆਰੀ ਚੱਲਦੀ ਰੈੰਦੀ ਐ।
ਹਾਂਜੀ, ਹਾਂਜੀ।
ਹਾਂ, ਬਸ ਯੇਹੀ ਨਾ ਏਦਾਂ ਓਦਾਂ ਤੇ ਮਤਲਬ ਮਾਰਕੀਟ ਜੇੜੀ ਪੂਰੇ ਨਿਕਲਣੀ ਆ ਬਾਜ਼ਾਰ ਚ ਓਹ ਹੈਗੀ ਏ ਨੈਕਸਟ ਉੱਨੀ ਨੂੰ।
ਅੱਛਾ, ਅੱਛਾ।
ਤੇ ਹੁਣ ਜਿੱਦਾਂ ਸਾਡੇ ਏਰੀਏ ਚ ਆਣੀ ਏ ਅੱਜ, ਤਾਂ ਥੋੜ੍ਹਾ ਜਿਆ ਵੈਲਕ ਕਮ ਲੀ ਹੁੰਦਾ ਆ ਪੀ ਸਾਰੇ ਘਰਾਂ 'ਚ ਓਹਨਾਂ ਨੇ ਗੇੜਾ ਕੱਡਣਾ ਹੁੰਦੈ ਰੱਥ ਹੁਣੇ, ਲੈ ਕੇ, ਹਾਂਜੀ।
ਹੂੰ।
ਤੋ ਫਿਰ ਮੈਂ ਤਾਂ ਸੀ ਮੈਂ ਕਿਆ ਚੱਲ ਪੈਲਾਂ ਟਾਈਮ ਨਾ ਖਾਣਾ ਵਗੈਰਾ ਤਿਆਰ ਹੋਇਆ ਹੋਗਾ ਨਾ ਫੇਰ ਟੈਂਨਸ਼ਨ ਨੀ ਹੁੰਦੀ ਹੈਗੀ।
ਹਾਂਜੀ ਹਾਂਜੀ, ਹਾਂ।
ਹਾਂਜੀ, ਹਾਂਜੀ।
ਹੂੰ, ਹੂੰ, ਹੋਰ ਮੌਸਮ ਕਿੱਦਾਂ ਤਾਡੇ ਓਧਰ? ਬੌਤ ਜੈਦਾ ਮੈਂ ਕਿਆ ਮੌਸ ਸਮ ਕਿੱਦਾਂ ਤਾਡੇ ਓੱਧਰ?
ਮੌਸਮ ਪੁੱਛੋ ਕੁਛ ਨਾ ਤੁਸੀਂ। ਬੋਤ ਬੁਰਾ ਹਾਲ ਐ, ਬੋਤ।
ਆਜ ਤੇ ਮੈਂ ਬਜਾਰ ਮਾਰਕਿਟ ਵੀ ਗਈ ਸੀ। ਏਨੀ ਏਂਜ ਰਸਤੇ ਚ ਕੁੱਛ ਹੁੰਦਾ ਪਿਆ ਸੀ ਮੈਂ ਕਿਆ ਬਸ ਘਾਰ ਚੱਲਿਏ ਹੁਨ।
ਹਾਂ।
ਬੋਰ ਗਰਮੀ ਲੱਗਦੀ ਪੀ ਸੀ, ਹਵਾ ਤੇ ਬਿਲਕੁਲ ਨੀ।
ਹਾਂਜੀ, ਮੇਰੀ ਮੇਡ ਤੇ ਅੱਜ ਵੀ ਨੀ ਆਈ ਹੈਗੀ।
ਅੱਛਾ, ਠੀਕ ਨੀ ਹਜੇ ਹੂਈ?
ਹਜੇ ਹੋਈ ਨੀ ਠੀਕ, ਰਾਤੀ ਫੇਰ ਕਿਤੇ ਹੋ ਗੀ ਹੋਣੀ। ਮੈਨੂੰ ਗੁੱਸਾ ਚੜ੍ਹਿਆ ਮੈਂ ਕਿਆ ਤੇਰਾ ਤੇ ਚੱਲ ਪੈਣੇ ਚੱਲ ਗੇਆ ਨਾ ਸਾਡੇ ਲਈ ਤੇ ਬੜਾ ਮੁਸ਼ ਕਿਲ ਹੁੰਦਾ ਆ।
ਹਾਂਜੀ ਹਾਂਜੀ, ਓਹੀ ਨਾ।
ਤੇ ਆਦਤ ਹੋ ਜਾਂਦੀ ਏ ਨਾ ਫੇਰ ਓਦਾਂ ਈ ਬੰਦੇ ਨੂੰ। ਹਾਂਜੀ ਤਾਂ ਕਰਕੇ, ਬਿਲਕੁਲ-ਬਿਲਕੁਲ।
ਹਾਂਜੀ ਤੇ ਫੇਰ ਨਹੀਂ ਡੋਕਟਰ ਨੂੰ ਦਿਖਾਇਆ ਨੀ ਉਨਾਂ ਨੇ?
ਏਹ ਤਾਨੂ ਹੋਤੇ ਈ ਏ, ਏਹ ਥੋੜ੍ਹੀ-ਬੋਤੀ ਦਵਾਈ-ਦੁਵੂਈ ਲੈ ਲੈਂਦੇ ਐ ਬਸ ਠੀਕ-ਠਾਕ ਐ।
ਨਈ ਮਤਲਬ ਜਿਸਰਾ ਤੁਸੀਂ ਕੇਂਦੇ ਨਾ ਰਾਤੀ ਵੀ ਹੋ ਗਿਆ ਸੀ ਤੇ ਫੇਰ ਮਤਲਬ ਦਿਖਾਣਾ ਚਾਈਦੈ ਨਾ।
ਹਾਂ।
ਹੁੰ, ਬੀ ਪੀ ਵਗੈਰਾ
ਏਨਾਂ ਦਾ ਫੇਰ ਏ ਸਿਸਟਮ ਹੁੰਦੈ ਨਾ ਪੈਲਾਂ ਜਦੋਂ ਨਾ ਦੇਖੋ ਇੰਦਾ ਨਾ ਨਾ ਏਨਾਂ ਕੋਲ ਜਦੋਂ ਪੈਸੇ ਹੁੰਦੇ ਨਾ ਫਿਰ ਇਨਾਂ ਨੇ ਖਰਚ ਕਾਰ ਲੈਣੇ। ਜਦੋਂ ਏਨਾਂ ਨੇ ਏਕ ਏਕਦਮ ਐਮਰਜੈਂਸੀ ਪੈਂਦੀ ਬੱਚੇ ਨੂੰ ਬਿਮਾਰ ਹੋ ਗਿਆ, ਆਪ ਬਿਮਾਰ ਹੋ ਗਿਆ, ਫੇਰ ਦੇਦੋ ਦੋ-ਸੌ ਰੁਪਇਆ ਕਦੇ ਕਿਸੇ ਕੂ ਮੰਗ ਲੈਣੇ ਆ ਦੋ-ਸੌ ਦੇਦੋ, ਹਾਂ। ਦੋ ਸੌ ਦੇਦੋ, ਚਾਰ ਸੌ ਦੇਦੋ ਮੇਰੀ ਦਵਾਈ ਲਿਆਣੀ ਐ, ਦੇਦੋ। ਹਨਾ ਏਦਾਂ ਕਰਕੇ ਕਰਦੇ ਰੇੰਦੇ ਐ ਫੇਰ।
ਹਾਂਜੀ-ਹਾਂਜੀ ਔਈ ਨਾ ਫੇਰ ਦਿਕਤ ਤੇ ਆਪ ਈ ਹੋਣੀ ਏ ਆਪ ਨੂੰ ਈ ਹੋਣੀ ਹੈ ਬਾਚੋ
ਹੋਰ ਕੀ। ਮਿਠਾਈ ਨੀ ਲਆਏ ਭੁਲ ਗੇਯਾ ਸੀਗਾਫੁਲ ਏਨੁੰ ਲੈਜੋ ਨਾਲ ਆਂਟੀ ਨੁੰ ਪੁਛੇ ਆ ਸੀ। ਹਾਂਜੀ।
ਹਾਂ ਸਾਡੇ ਵਰਗੇ ਦਾ ਔਖਾ ਹੋ ਜਾਂਦਾਂ ਨਾ ਫੇਰ-
ਬਿਲਕੁਲ- ਬਿਲਕੁਲ ਔ ਫੇਰ ਮੁਸ਼ਕਿਲ ਹੋ ਜਾਂਦੀ ਏ।
ਹਾਂਜੀ।
ਹੋਰ ਕੀ।
ਹੋਰ ਸੁਨਾ ਔ
ਨਾਕੀ । ਔ ਬਾਕੀ ਕੰਮ ਤੇ ਚਲੋ ਚੱਲੇ ਇ ਰੇਂਦੇ ਆ। ਹਾਂਜੀ।
ਹਾਂਜੀ। ਮੈਂ ਕਯਾ ਕਿ ਬਨਾਲੇਯਾ।
ਮੈਂ ਅਜ ਨਾ ਔ ਬਣਾਏ ਸੀ ਖੁੰਬਾ ਹਾਂਜੀ। ਕੈ ਆਜੋ ਕਵਲ ਨੂੰ ਦੇ ਆ। ਭਾਬੀ, ਹਾਂਜੀ। ਤੇ ਔਹ ਫੇਰ ਦੂਜੀ ਨੂੰ ਸੱਦਯਾ ਮੈਂ।
ਹਾਂਜੀ।
ਫੇਰ ਥੋੜਾ ਜਾ ਮੈਂ ਨਾ ਝਾੜੂ ਕੱਢਿਆ ਤੇ ਔਨੂੰ ਫੇਰ ਦੂਜੇ ਨੂੰ ਕਯਾ ਮੈਂ ਪੋਚਾ ਪੈਣਾ ਲਾ ਦੇ।
ਅੱਛਾ-ਅਛਾ ਅਹਅ ਚੱਲ ਹੋ ਗੇਯਾ ਫੇਰ ਵੀ।
ਹਾਂਜੀ।
ਹਾਂਜੀ। ਹੁਣ ਕਾਲ ਆਏਗੀ ਦੇਖੋ ਨਹੀਂ।
ਆਹੋ ਕੱਲ ਆਉਗੀ ਤੇ ਫੇਰ, ਕੱਲ ਆਉਗੀ ਤੇ ਫੇਰ। ਆਈ। ਹਾਂਜੀ। ਅੱਛਾ ਆਂਟੀ ਏ ਹਹਅਹ ਨਈ - ਨਈ ਮੈਨੂੰ ਲਗੇਗਾ ਸ਼ਾਇਦ ਹਸਬੈਂਡ ਨਾ ਬਾਰ ਸਕੂਟਰਰੀ ਹਰਨ ਮਾਰ ਰੇ ਐ ਜਦੋਂ ਏਨਾਂ ਨੂੰ ਕੋ ਨਾ ਸਮਾਨ ਲੈ ਔ ਅੱਧਾ ਸਮਾਨ ਲੈ ਕੇ ਆਨਾ ਫੇਰ ਬਾਅਦ ਵਿੱਚ ਕੈਂਦੇ ਗਰਮੀ ਚ ਮੈਨੂੰ ਪਜਾਦੇ ਐ
ਹਾਂ ਹੋਰ ਕੀ ਅਹਹਅ ਸਾਰੇ ਕਹਦੇ ਨੇ ਹਹਹਅ ਤੇ ਨ ਈ ਅਪਣੇ ਆਪ ਨੂੰ ਵੀ ਨੀ ਯਾਦ ਰੈਂਦਾ ਪੈਲੇ ਯਾਦ ਹੋਏਗਾ ਕੀ ਕੀ ਮੰਗਵਾਨਾ ਤੇ ਜੇ ਲਏ ਯਾਅ ਐੰਜ ਬਜਾਰ ਚ ਵੀ ਭੁਲ ਜਾਂਦੈ।
ਹੋਰ ਕੀ ਸੱਚੀ ਗੱਲ ਐ ਮੈਨੂੰ ਕੈਨਗੇ ਕਿਚਨ ਦਾ ਸਮਾਨ ਤੂੰ ਪ੍ਰੋਪਰ ਨੀ ਦੱਸਦੀ ਮੈਂ ਕਿਹਾ ਆਪ ਵੜ ਕੇ ਕਰ ਲੇਆ ਕਰੋ ਕਿਸੇ ਵੇਲੇ ਨ ਈ ਵੀ ਯਾਦ ਰਹਿੰਦਾ ਹੈਗਾ।
ਹਾਂ ਨਈ ਵੀ ਯਾਦ ਹੁੰਦਾ ਪੈਲੇ ਸਭ ਕੁਛ ਯਾਦ ਹੋਏਗਾ ਤੇ ਬਾਅਚ ਜਿਅਲੇ ਸਮਾਨ ਲੈਣ ਜਾਨ ਦੀ ਵਾਰੀ ਆਈਗੀ ਫੇਰ ਭੁੱਲ ਜੇਗਾ ਕਿ ਮੈਂ ਅੱਜ ਮਾਰਕੀਟ ਗਈ ਮੈਨੂੰ ਆਪ ਲੈ ਜੌ - ਜੋ ਚਾਈਦਾ। ਜੋ ਨ ਈ ਏ, ਜੋ ਜਰੂਰੀ ਸੀ ਔ ਆਯਾ ਈ ਨੀ
ਔ ਆਯਾ ਈ ਨਈ ਸ ਈ ਗੱਲੈ
ਹੁਣ, ਹੁਣ ਫੇ ਰੈਗਯਾ
ਹਾਂਜੀ- ਹਾਂਜੀ ਏਹ ਚ
ਅਹ ਯਾਦ ਨੀ ਰੈਂਦਾ ਕੁਛ ਵੀ
ਹਾਂਜੀ ਔਹੀ ਚੱਕਰ ਐ ਨਾ
ਹਮ- ਫੇਰ ਏਨਾ ਕੋਲ ਡਾਂਟ ਪੈ ਜਾਂਦੀ ਹੁੰਦੀ ਏ
ਹਹਹਹ ਸੇਮ ਏਦਾ ਹੀ ਹੁੰਦਾ ਮੇਰਾ ਵੀ ਮੈਂ ਕਿਹਾ ਤੁਸੀ ਵੀ ਰਸੋਈ ਵਾੜੀ ਜਾਂਦੇ ਹੁੰਦੇ ਮਾੜੇ ਲਿਖ ਲਿਆ ਮੈਂ ਫੇਰ ਲੱਤ ਉਪਰ ਰੱਖ ਲੀ ਆਪਣੀ
ਹਾਂਜੀ ਹਾਂਜੀ ਤੇੇ ਓਸੇ ਵੇਲੇ ਵੀ ਬਲ ਕਰ ਲੈਣਾ ਚਾਹੀਦਾ
ਹਾਂ ਯਾਦ ਰਹੇ ਹੋਰ ਕੀ ਸਾਰਾ ਕੁਛ ਅਸੀਂ ਯਾਦ ਰੱਖੀਏ
ਹੋਰ ਹੋਰ ਸਾਰੇ ਡਟੇ ਨਾ
ਹਾਂ ਹਾਂ
ਹੋਰ ਸੁਣਾਓ
ਹੋਰ ਤੁਸੀਂ ਕੀ ਬਣਾ ਲਿਆ ਅੱਜ
ਮੈਂ ਦਾਲ ਬਣਾਈ ਆ
ਅੱਛਾ ਜੀ
ਤੇ ਚਲੋ ਚਾਵਲ ਬਣਾ ਕੇ ਕੇ
ਠੀਕ ਹੈ ਚਾਵਲ ਵਧੀਆ ਲੱਗਦੇ ਆ ਨਾ ਗਰਮੀਆਂ ਚ ਬਾਰ ਬਾਰ ਖਾਣਾ ਤਾਂ ਬੜਾ ਮੁਸ਼ਕਿਲ ਲੱਗਦਾ ਬਣਾਉਣ ਦਾ
ਹਾਂਜੀ ਮੈਂ ਕਿਹਾ ਠੀਕ ਆ
ਹਾਂਜੀ ਬਿਲਕੁਲ
ਹ ਹਾਂਜੀ ਹੋਰ ਬੇਟਾ ਕੀ ਕਰਦਾ
ਹਾਂ
ਡੋਗੀ ਕੀ ਕਰਦਾ ਤੁਹਾਡਾ ਮੈਂ ਕਿਹਾ
ਡੋਗੀ ਉਹ ਨਾ ਪਹਿਲਾਂ ਬਾਹਰਲਾ ਫ਼ੈਨ ਚਲਾਇਆ ਸੀ ਲੋਬੀ ਵਾਲਾ ਉੱਥੇ ਬੈਠੇ ਠੰਡੀ ਕੇ ਬਾਥਰੂਮ ਚ ਠੰਡੀ ਜਗ੍ਹਾ ਤੇ ਜਾ ਕੇ ਪੈ ਗਿਆ ਹਾਂ ਤੇ ਉਹ ਹੁਣ ਉੱਥੇ ਮੈਂ ਕਿਹਾ ਫੈਨ ਬੰਦ ਕਰਦੋ ਕਾਹਦੇ ਲਈ ਫਿਰਰ ਸਾਰੀ ਗਮੈਸ਼ ਅੰਦਰ ਵੀ ਜਾਂਦੀ ਐ
ਹੋਰ ਹੋਰ ਹਾਂ
ਮੈਂ ਕਿਹਾ ਜਿਹਨੂੰ ਤੁਸੀਂ ਭੜਪੂਜੇ ਜੇ ਨੂੰ ਦਿੰਦੇ ਓ ਉਹ ਮੈਂ ਲੈਂਦਾ ਨੀ ਫੈਸਿਲਿਟੀ ਪੱਖੇ ਦੀ ਏਸੀ ਵਾਲੇ ਕਮਰਾ ਭਾਲਦਾ ਆ ਇਆ ਮੈਨੂੰ ਫੇਰ ਹੁੰਦਾ ਆ ਆ ਭ ਉਹੀ ਪੈਰ ਬੱਚੇ ਨਾ ਉੱਪਰ ਬੈਡਾਂ ਤੇ ਲੈ ਕੇ ਚੱਲ ਜਾਂਦੇ ਆ ਨੰਗੇ ਨੰਗੇ ਪੈਰੀ ਜਇਦਾ ਤਰ ਮੈਂ ਸਾਰਿਆਂ ਚੋਂ ਮੈਂ ਈ ਜ਼ਿਆਦਾ ਘੁੰਮਦੀਆਂ ਹੋਰ ਸਾਰੇ ਜੁੱਤੀਆਂ ਵਾਲੇ ਈ ਹੁੰਦੇ
ਅੱਛਾ
ਨੰਗੇ ਪੈਰੀ ਨਹੀਂ ਘੁੰਮਦੀ ਫਿਰ ਮੈਨੂੰ ਹੁੰਦਾ ਆ ਵੀ ਵਾਲ ਜੋ ਹੁੰਦਾ ਉਹਦਾ ਪੈਰਾਂ ਦਾ
ਹਾਂਜੀ ਹਾਂਜੀ ਵੈਸੇ ਤਾਂ ਕੋਲੋਂ ਰੱਖਣਾ ਵੀ ਅੱਛਾ ਐ ਪਰ ਜਿੰਨਾ ਇਹਨਾਂ ਨੇ ਵਾਲ ਵਾਲ ਸਾਰੀ ਜਗ੍ਹਾ ਹੋ ਜਾਂਦੀ ਐ ਨਾ ਤੇ ਮਤਲਬ ਉਸ ਲਈ ਥੋੜਾ ਹੋ ਜਾਂਦਾ
ਸਮਟਾਈਮ ਦੇਖਦੇ ਹੁੰਦੇ ਹਾਂ ਰੀਲਸ ਕੁੱਤਿਆਂ ਨੂੰ ਕਿੱਦ ਬੈਡਾ ਤੇ ਘਰ ਜਾ ਕੇ ਨਾ ਬੱਚਿਆਂ ਨਾਲ
ਕੋਈ ਤੇ ਬਿਲਕੁਲ ਆਪਣੇ ਨਾਲ ਬਿਲਕੁਲ ਰੱਖਦੇ ਨੇ ਜਿਸ ਤਰ੍ਹਾਂ ਜ ਸਾਂ ਆਪ ਰਹਿੰਦੇ ਓਦਾਂ ਓਦਾਂ ਰੱਖਦੇ ਨੇ ਇਹਨਾਂ ਨੇ
ਹਾਂ ਪਰ ਨਹੀਂ ਚਾਹੀਦਾ ਹੈਗਾ ਹੈ ਐਨਾ
ਨਹੀਂ ਨਹੀਂ ਪਰ ਇਹਨਾਂ ਨੂੰ ਜਿਸ ਤਾਂ ਵਾਲ ਉਤਰਦੇ ਆ ਨਾ ਹਰ ਜਗ੍ਹਾ ਤੇ ਵਾਲ ਵਾਲ ਕੱਪੜੇ ਵਾਲ ਵਾਲ ਹੋ ਜਾਂਦੇ ਨੇ
ਬਿਲਕੁਲ ਬਿਲਕੁਲ ਹਾਂਜੀ ਉਹ ਫਿਰ ਸਹੀ ਨਹੀਂ ਲੱਗਦਾ ਹੈਗਾ ਮਨ ਨੂੰ
ਹਾਂ ਹਾਂ ਉਹੀ ਨਾ ਤੇ ਇੱਕ ਤਾਂ ਬਲੈਕ ਕੱਪੜਾ ਆਏ ਉਹ ਤੇ ਬਿਲਕੁਲ ਬਹੁਤ ਗੰਦਾ ਲੱਗਦਾ ਜ ਪੂਰਾ ਚਿੱਟਾ ਆਦਾ ਵਾਲਾਂ ਨਾਲ
ਆ
ਉਹਨੂੰ ਜ਼ਿਆਦਾ ਗੰਦਾ ਲੱਗਦਾ ਏ ਫਿਰ
ਉਹ ਤਾਂ ਜੈਂਦਾ ਗੰਦਾ ਲੱਗਦਾ ਫੇਰ ਕੋਈ ਆਇਆ ਗਿਆ ਹੋਵੇ ਨਾ ਆਪ ਨੂੰ ਔਕਡ ਲੱਗਦਾ ਹੈ।
ਕੁਛ ਨਹੀਂ ਮਤਲਬ ਚੰਗਾ ਸਮਝਦੇ।
ਹਾਂ ਨਹੀਂ ਕੋਈ ਸਮਾ ਸਮਝ ਨਹੀਂ ਬਿਲਕੁਲ
ਮੇਰੇ ਆਪ ਛੋਟੁ ਮਗਰ ਪਿਆ ਮੈਂ ਕਿਆ ਤੂੰ ਐਂ ਮੇਰਾ ਡੋਗੀ ਮੈਂ ਰੱਖਣਾ।
ਹਾਂ ਬਿਲਕੁਲ ਬਿਲਕੁਲ ਸਹੀ ਗੱਲ ਏ।
ਹਾ ਮੈਂ ਜਿਸਲੇ ਦੇ ਵੱਡਾ ਹੋ ਹੈਗਾ ਪਿਆ ਰੱਖ
ਨਹੀਂ ਜੇ ਪਤਾ ਕੀ ਠੀਕ ਆ ਜਾਨਵਰ ਨਹੀਂ ਬੋਲ ਸਕਦਾ ਉਹਨੂੰ ਲੋੜ ਹੈ ਨਾ ਕੇਅਰ ਦੀ ਪਰ ਫੇਰ ਵੀ ਕੱਲ ਨੂੰ ਆਪਾਂ ਵੀ ਦਵਾਈਆਂ ਲੈਣੀਆਂ ਕੀ ਫਾਇਦਾ ਫੇਰ
ਹਾਂਜੀ ਹਾਂਜੀ ਫੇਰ ਇਹਨਾਂ ਦੇ ਵੀ ਜ਼ਰੂਰੀ ਏ।
ਹਾਂ ਭਾਵਾਂ ਪ੍ਰੋਪਰ ਇੰਜੈਕਸ਼ਨ ਲੱਗੇ ਹੋਣ ਬਸ ਫਿਰ ਵੀ ਨਹੀਂ
ਇਹਨਾਂ ਨੂੰ ਫੇਰ ਵੀ ਜੈਦਾ ਜ਼ਰੂਰੀ ਏ ਨਾ।
ਹਾਂ
ਅਪਣਾ ਤੇ ਚਲੋ ਜਿਦਾਂ ਮਰਜੀ ਇੱਕ ਗੋਲੀ ਖਾ ਕੇ ਮੈਨੇਜ ਹੋ ਜਾਂਦਾ। ਫੇਰ ਇਹਨਾਂ ਨੂੰ ਤਾਂ ਪੂਰੇ ਡਾਕਟਰ ਦੀ ਹੀ ਚਾਹੀਦੀ ਹੈ ਦਵਾਈ ਡਾਕਟਰ ਨੂੰ ਦਿਖਾਓ ਪਹਿਲੇ ਫੇਰ।
ਬਿਲਕੁਲ ਜੀ ਬਿਲਕੁਲ
ਹ
ਹੋਰ ਤੁਸੀਂ ਸੁਨਾਓ ਕਿੱਦਾਂ ਬੇਟਾ ਤਿਆਰੀਆਂ ਸਕੂਲ ਦੀਆਂ ਇਹਦੀਆਂ
ਹਾਂਜੀ ਹਾਂਜੀ।
ਹੋਲੀਡੇਜ ਹੋ ਗਿਆ ਇਹਨਾਂ ਦਾ ਹੋਮਵਰਕ
ਨਹੀਂ ਨਹੀਂ ਕੀਤਾ ਹੀ ਨਹੀਂ ਉਹਨੇ ਥੋੜਾ ਜਿਹਾ ਰਹਿੰਦਾ। ਕਰਦਾ ਈ ਨੀ ਪਿਆ ਹਾਂਜੀ। ੳਹੀ ਮੈਡਮ ਕਹਿੰਦੀ ਪਈ ਸੀ ਵੀ ਅੱਜ ਮੈਡਮ ਦਾ ਮੈਸੇਜ ਨੀ ਆਇਆ ਨਾ। ਸਕੂਲ ਓਪਨ ਹੋ ਜਾਨੇ ਨੇ ਤੇ ਸਾਰਾ ਹੋਮਵਰਕ ਤੇ ਜਾਂ ਉਹ ਕਰਵਾਨਾਂ ਚਾਹੰਦੇ ਨ ਮੈਂ ਅਪਨੇ ਮਨ ਮੈਂ ਮੇਰੇ ਨੇ ਕੀਤਾ ਹੀ ਯਾਨੀ ਪੂਰਾ ਕੰਪਲੀਟ ਮੈਂ ਕੀ ਕਰਾਂ। ਜਿੰਨਾ ਕਿੱਤਾ ਹੋਏਗਾ ਓਨਾ ਕਰਵਾਦਾਂਗੇ।
ਕੱਲਾ ਕੱਲਾ ਜਿਹੜੇ ਬੱਚੇ ਨਾ ਜੈਦਾ ਲਾਡ ਚ ਹੋ ਜਾਂਦੇ।
ਹਾਂਜੀ ਹਾਂਜੀ ਮੈਂ ੳਦਾਂ ਹੀ ਨਹੀਂ ਆ ਮੈਂ ਕਹਿੰਨੀ ਆ ਬੈਗ ਨੀ ਖੋਲਨ ਦਿੰਦਾ ਕਹਿੰਦਾ ਨਹੀਂ ਮੈਂ ਨਈ
ਉਹ ਵੀ ਨਾ ਸੱਚਾ ਥੜਾ ਲਾਡ ਪਿਆਰ ਚ ਹੋ ਜਾਂਦਾ
ਤੂੰ ਮੈਂ ਕਿਹਾ ਮੂਵੀ ਦੇਖ ਲਈ ਹੈ ਵਧੀਆ ਰਹੀ ਮੂਵੀ
ਮੂਵੀ ਹਾਂਜੀ ਠੀਕ ਸੀਗੀ ਉਹੀ ਜਿੱਦਾਂ ਅ ਹੋਈ ਸੀ ਨਾ ਪੰਜਾਬ ਸੋਰੀ ਹਾਂ ਪੰਜਾਬ ਪਾਕਿਸਤਾਨ ਦੀ ਜਿੱਦਾਂ ਹੋਈ ਸੀਗੀ ਲੜਾਈ ਨਾਈਨਟੀ ਫੋਰਟੀ ਸੈਵਨ ਦੀ ਦਿਖਾਈ ਸੀ। ਮਤਲਬ ਸਟੋਰੀ ਥੋੜ੍ਹੀ ਜਿਹੀ ਇੰਟਰਵਲ ਤੋਂ ਪਹਿਲਾਂ ਬਕਵਾਸ ਸੀ ਬੋਰਿੰਗ ਸੀਗੀ।
ਅੱਛਾ
ਸਾਡੇ ਮਤਲਬ ਵੀ ਨਹੀਂ ਸੀਗੀ ਤੇ ਚਲੋ ਬੱਚਿਆਂ ਦਾ ਇੰਟਰਸਟ ਸੀਗਾ ਦੇਖਨ ਦਾ ਠੀਕ ਸੀਗਾ ਉਹੀ ਇੱਕ ਮਤਲਬ ਜਿੱਦਾਂ ਨਾ ਦਾਦਾ ਸੀਗਾ ਉਹ ਪਾਕਿਸਤਾਨ ਜਿੱਦਾਂ ਬਟਵਾਰੇ ਤੋਂ ਪਹਿਲਾਂ ਉਹਨਾਂ ਦੀ ਫੈਮਿਲੀ ਉੱਥੇ ਰਹਿੰਦੀ ਸੀਗੀ ਤੇ ਉਹ ਮਤ ਉਹਦੀ ਮਤਲਬ ਇੱਕ ਜਿੱਦਾਂ ਨਾ ਫਰੈਂਡ ਸੀਗੀ ਗਰਲ ਫਰੈਂਡ ਕਹਿ ਲਓ ਉੱਥੇ ਦੀ ਉਹ ਸੀਗੀ ਉੱਥੇ ਲਹੌਰ 'ਚ ਅਪਨਾ ਮੁਸਲਿਮ ਤੇ ਏਨਾਂ ਨੂੰ ਸਾਰੇ ਪੰਜਾ ਬੀਆਂ ਨੂੰ ਆਪਾਂ ਨੂੰ ਸਰਦਾਰਾਂ ਨੂੰ ਇੱਧਰ ਆਣਾ ਪਿਆ।
ਹਾਂਜੀ।
ਛੇ ਰੈ ਗੀ ਓ ਸਟੋਰੀ ਮਤਲਬ ਲਾਸਟ ਨਾਈਨਟੀ ਫਾਈਵ ਦਾ ਜਦੋਂ ਹੋ ਗਿਆ ਬੈੱਡ ਤੇ ਲੰਬੇ ਪੈ ਗਿਐ ਓਨੂੰ ਮਤਲਬ ਯਾਦ ਆਂਦਾ ਸੀ ਆਪਣਾ ਸਾਰਾ ਜ਼ਿੰਦਗੀ ਵੀ ਮੈਂ ਕੀ-ਕੀ ਕੀਤਾ ਮੈਂ ਓਨੂੰ ਲਾਸਟ ਟਾਈਮ ਨਈ ਮਿਲ ਸਕਿਆ
ਹਾਂਜੀ ਚੱਲ ਦੀਦੀ ਠੀਕ ਐ ਮੇਰੇ ਨਾ ਗੈ ਟ ਆਗੇ ਮੈਂ ਬਾਦ ਚ ਕਰਾਂਗੀ ਤੁਹਾਨੂੰ ਠੀਕ ਆਪਾਂ